ਹੈਲੋ- ਐਲੋ।
ਹੈਲੋ ਸਸ ਰੀ ਕਾਲ ਜੀ, ਕੀ ਹਾਲ-ਚਾਲ ਐ?
ਵਧੀਯਾ, ਤੁਸੀ ਸੁਣਾਓ?
ਸਭ ਵਧੀਆ ਜੀ। ਸਭ ਫਸ-ਕਲਾਸ, ਹੋਰ ਕੀ ਕੀ ਕਰ ਰੇ ਸੀ?
ਬਸ ਕੁਛ ਨੀ, ਬੈਠੀ ਸੀ ਫੋਨ ਲੈ ਕੇ। ਅਪਾਂ ਥਾਨੂੰ ਪਤਾ ਈ ਐ ਫੋਨ ਲੈ ਕੇ ਚਲਾਣਾ ਹੁੰਂਦੈ ਫਰੀ ਹੋ ਜਾਣੇ ਆਂ। ਹੱਥ ਦੇ ਵਿੱਚ ਫੋਨ ਆ ਜਾਂਦੇ ਆ, ਫੋਨ ਨੂੰ ਚਲਾਣੇ ਆ ਸਾਰਾ ਦਿਨ ਬੈਠ ਕੇ। ਫੇਰ ਕਰੀ ਵਾਰ ਬਾਰ ਵੀ ਚਲੇ ਜਾਣੇ ਆਂ, ਪਾਰਕ ਵੀ ਚਲੀ ਜਾਂਣੀ ਆਂ, ਜਦੋਂ ਫਰੀ ਹੁਣੀ ਆਂ। ਕਦੇ ਵੇਖ ਲੈਂਣੀ ਆਂ ਚੱਲ ਨਹੀਂ ਹੁਣ ਦੋਸਤਾਂ ਨਾਲ ਵੀ ਟੈਮ ਬਤਾਨ ਲਈ ਜਾਦਾ ਵਧੀਐ। ਜਿੱਥੇ ਜੋਸ ਟੈਮ ਜਦੋਂ ਕੈ ਜਦੋ ਜਿੰਦੇ ਜੋ ਟਾਈਮ ਮਿਲਦੈ ਓ ਅਸੀ ਚਲਾ ਲੈਂਣੇ ਆਂ, ਕਿਉਂਕਿ ਮੋਬਾਈਲਾ ਇ ਮੋਬਾਇਲ ਏਹੋ ਜੀ ਚੀਜ਼ ਐ, ਜੇੜੀ ਤਾਨੂੰ ਬੈਠੇ ਹਰ ਤਰ੍ਹਾਂ ਕਿ ਮਤਲਬ ਤਾਡੀ ਸੀ ਉ ਕੈੰਦੇ ਐ ਨਾ ਹਰ ਚੀਜ਼ ਨੂੰ ਆਸਾਨ ਬਣਾ ਦੇੰਦੀ ਐ, ਹੁਣ ਦੂਰ ਬੈਠੇ ਜੇ ਅਪਣੇ ਰਿਸ਼ਤੇਦਾਰ ਐ ਆਪਾਂ ਓਨਾਂ ਨਾਲ ਵੀ ਗੱਲ ਕਰ ਲੈਂਣੇ ਆਂ। ਮੈਂ ਸਾਰਾ ਦਿਨ ਬੈਠ ਕੇ ਹੁਣ ਜਿਵੇਂ ਅਪਣੇ ਮੰਮਾ ਹੋਰੇਆਂ ਨਾਲ ਗੱਲ ਕਰ ਲੈਣੀ ਆਂ, ਭਰਜਾਈ ਨਾਲ ਗੱਲ ਕਰ ਲੈਣੀ ਆਂ, ਭੈਣ ਨਾਲ ਗੱਲ ਕਰ ਲੈਂਨੀ ਆਂ, ਐਥੋਂ ਬੈਠ ਕੇ। ਬੜੀ ਸਾਨੀ ਨਾਲ ਗੱਲ ਹੋ ਜਾਂਦੀ ਏ, ਮੋਬਾਇਲ ਦੀ ਜ਼ਰੂਰਤ ਵੀ ਬੌਤ
ਅਭੀ ਗਾਲੀ ਦੀ ਓ। ਹਾਂਜੀ -ਹਾਂਜੀ। ਬਿਲਕੁਲ ਸਹੀ ਕੈ ਰੇ ਔ। ਮੋਬਾਈਲ ਦਾ ਤਾਂ ਬੌਤ ਈ ਫਾਇਦਾ ਹੈ। ਆਪਾਂ ਦੂਰ-ਦਰਾਜ ਬੈਠੇ ਕਿਸੇ ਨਾਲ ਵੀ ਗੱਲ ਕਰ ਸਕਦੇ ਆਂ, ਅਪਣੇ ਕੰਮ ਦੀ। ਅੱਜ-ਕੱਲ੍ਹ ਤਾਂ ਲੋਕ ਕਿ ਮੋਬਾਇਲਸ ਤੋਂ ਹੀ ਅਪਣੇ ਕੰਮ ਵੀ ਕਰਦੇ ਪਏ ਨੇ।
ਸਈ ਗੱਲ ਹੈ। ਹਾਂਜੀ ਬਿਲਕੁਲ ਸਹੀ।
ਹਾਂ।
ਕਿਉਂਕਿ ਮੋਬਾਈਲ ਏਹ ਹੀ ਹੈ। ਦਿਨੇ ਆਪਾਂ ਬੈਠ ਕੇ। ਹਾਂਜੀ ਔਨ ਲਾਈਨ ਆਪਾਂ ਕਲਾਸਾਂ ਵੀ ਚੱਲਦੀਆਂ ਨੇ ਅੱਜ ਕੱਲ੍ਹ ਨੀ ਕਿਤੇ ਵੀ ਆਪਾਂ ਕੋਈ ਚੀਜ਼ ਜੁਆਇਨ ਕਰਦੇ ਹਾਂ। ਉੱਥੇ ਮੀਟਿੰਗ ਵੀ ਉਹਦੇ ਨਾਲ ਮੋਬਾਈਲ ਨਾਲ ਹੁੰਦੀ ਐ। ਕਈ ਚੀਜ਼ਾਂ ਜੋ ਆਪਣੇ ਲਈ ਸਾਨ ਹੋ ਗਈਆਂ ਨੇ। ਨਹੀਂ ਤਾਂ ਮੀਟਿੰਗ ਕਈ ਇਹੋ ਜਆਂ ਹੁੰਦੀਆਂ ਨੇ। ਆਪਾਂ ਨੂੰ ਜਾ ਕੇ ਕਰਨੀਆਂ ਪੈਂਦੀਆਂ ਨੇ ਆਪਣਾ ਟਾਈਮ ਕਿੰਨਾ ਵੇਸਟ ਹੁੰਦਾ। ਚ ਲਓ ਕਮ ਐ। ਉਹ ਸਮੇਂ ਨੂੰ ਵੀ ਖ਼ਰਾਬ ਕਰਦੇ ਨੇ ਇੱਥੋਂ ਆਪਾਂ ਨੂੰ ਇੰਦਾ ਫੈਦਾ ਹੈ ਇਹ‌। ਕਈ ਵਾਰੀ ਸਕੂਲ ਵੀ ਜਾਂਦੇ ਹਾਂ। ਜਦੋਂ ਕਹਿ ਲਓ ਕਿ ਕਈ ਵਾਰੀ ਸਕੂਲ ਹੁਣ ਬੰਦ ਹੋ ਜਾਂਦੇ ਨੇ‌। ਅ ਗਰਮੀਆਂ ਜ਼ਿਆਦਾ ਪੈ ਗੀ। ਹੈ। ਉਹਨਾਂ ਕਰਕੇ ਛੁੱਟੀਆਂ ਦਸ ਛੁੱਟੀਆਂ ਜਾਦਾ ਕਰ ਦਿੰਦੇ ਨੇ ਤਾਂ ਫੇਰ ਆਪਾਂ ਘਰੇ ਬੈਠੇ। ਕਲਾਸਾਂ ਲਗਾ ਸਕਦੇ ਆਂ। ਆਰਾਮ ਨਾਲ।
ਹਾਂ। ਆਨਲਾਈਨ ਕਲਾਸਾਂ ਲਗ ਜਾਂਦੀ ਹੈਂ‌। ਕੋਈ ਵੀ ਬਰਸਾਤਾਂ ਜਿਆਦਾ ਹੋ ਜਾਣ ਤੁਹਾਡੇ ਜਿਵੇਂ ਪਿਛਲੇ। ਸਾਲ ਹੜਾਂ ਦੀ ਸੰਭਾਵਨਾ ਜਿਆਦਾ ਹੋ ਗਈ ਸੀ। ਤੇ ਓਨਲਾਈਨ ਕਲਾਸਾਂ ਸ਼ੁਰੂ ਹੋ ਗਿਆਂ ਸੀ। ਐਵੇਂ ਪੋਲਿਊਸ਼ਨ ਜਿਆਦਾ ਹੁੰਦਾ ਹੈ। ਸਰਕਾਰ ਬੰਦ ਕਰ ਦਿੰਦੀ ਹੈ। ਸਕੂਲ ਤੇ ਅਨਲਾਈਨ ਕਲਾਸਿਸ ਫੇਰ ਹੋ ਜਾਂਦੀਆਂ। ਤੇ ਉਹਦਾ ਕਿੰਨਾ ਫ਼ਾਇਦਾ ਬੱਚਿਆਂ ਦੀ ਪੜ੍ਹਾਈ ਵੀ ਨਹੀਂ ਖ਼ਰਾਬ ਹੁੰਦੀ। ਤੇ ਉਹ ਕੰਮ ਵੀ ਬਿਜੀ ਵੀ ਰਹਿੰਦੇ ਨੇ। ਨਹੀਂ ਤਾਂ ਘਰ ਬੈਠ ਕੇ ਤਾਂ ਬੱਚੇ। ਬੇਕਾਰ ਹੀ ਹੋ ਜਾਂਦੇ ਨੇ। ਕਿਸੇ ਕੰਮ ਜੋਗੇ ਨਾਂ ਉਹਨਾਂ ਨੇ ਢੰਗ ਨਾਲ। ਪੜ੍ਹਨਾ ਤੇ ਹੁਣ ਇੱਥੇ ਐਵੇਂ ਘੱਟੋ ਘੱਟ ਬਾਈੰਡਿੰਗ ਤਾਂ ਹੋ ਜਾਂਦੀਆਂ ਨਾ ਕਲਾਸਾਂ ਲੱਗ ਰਹੀਆਂ ਨੇ ਸਭ। ਕੁਛ ਹੋ ਰਿਹਾ ਹੈ।
ਸਹੀ ਸਹੀ ਗੱਲ ਸੀ। ਬਿਲਕੁਲ ਹੁਣ ਜਦੋਂ ਆਪਾਂ ਕੋਈ ਵੀ। ਆਪਾਂ ਨੂੰ ਇੱਕੋ ਦਮ ਐਮਰਜੈਂਸੀ ਪੈ ਜਾਵੇ ਤੇ ਸਭ ਤੋਂ ਪਹਿਲਾਂ ਆਪਾਂ ਕਿੱਥੇ ਜਾਦੇਂ ਹਾਂ ਆਪਾਂ ਨੂੰ। ਫੋਨ ਦੀ ਲੋੜ ਪੈਂਦੀ ਹੈ। ਫੋਨ ਜਦੋਂ ਚੁੱਕਦੇ ਹਾਂ ਤੇ ਫਟਾਫਟ ਆਪਾਂ ਕੋਈ ਵੀ। ਐਮਰਜੈਂਸੀ ਪੈ ਗਈ ਘਰੇ ਬਿਮਾਰ ਹੀ ਹੋ ਗਿਆ। ਕੋਈ ਬਜ਼ੁਰਗ ਤੇ ਆਪਾਂ ਉਹਨੂੰ। ਫਟਾਫਟ ਲੈ ਕੇ ਜਾਣਾ ਕੋਈ ਵੀ ਬਿਮਾਰ ਹੋ ਗਿਆ ਚਾਹੇ ਬਜ਼ੁਰਗ ਹੈ। ਚਾਹੇ ਬੱਚਾ ਹੈ। ਕੋਈ ਵੀ ਹੋ ਜਾਂਦਾ। ਤੇ ਆਪਾਂ ਫਟਾਫਟ ਲੈ ਜਾਂਦੇ ਹਾਂ ਨਾ ਫੋਨ ਕਰਦੇ ਹਾਂ। ਫਟਾਫਟ ਆਪਣੇ ਕੋਲ ਐਬੂਲੈਂਸ ਆ ਜਾਂਦੀ ਹੈ। ਕੋਈ ਆਪਾਂ ਨੇ ਆਪ। ਆਪਣੇ ਘਰ ਤੋਂ ਕੋਈ ਦੂਰ ਆਪਣੇ ਘਰ ਤੋਂ ਕੋਈ। ਨਹੀਂ ਪਿਆ ਤਾਂ ਮੋਬਾਇਲ ਰਾਹੀ ਆਪਾਂ ਫੋਨ ਕਰਕੇ ਉੱਥੋਂ ਬੁਲਾ ਲੈਂਦੇ ਹ ਉਹਨਾਂ ਨੂੰ। ਕਿ ਹਾਂ ਬਾਈ ਸਾਨੂੰ ਜ਼ਰੂਰੀ ਹੈ। ਐਮਰਜੈਂਸੀ ਹੈ।
ਹਾਂਜੀ। ਹਾਂਜੀ। ਬਿਲਕੁਲ ਸਹੀ ਕਹਿ ਰਹੇ ਹੋ। ਦੇਖੋ ਇਹ ਦਿਨ ਫਾਇਦੇ ਤਾਂ ਬਹੁਤ ਹੀ ਜ਼ਿਆਦਾ ਨੇ। ਪਰ ਉਹਦੇ ਨਾਲ ਕੁਛ ਨੁਕਸਾਨ ਵੀ ਹੈਗੇ ਨੇ ਹੁਣ ਦੇਖੋ ਬ ਬੱਚੇ ਤਾਂ ਦੇਖ। ਹੋਏਦੇ ਕਿੰਨੇ ਜ਼ਿਆਦਾ ਹੈਬੀ ਹੋ ਗਏ ਨੇ ਉਹਨਾਂ ਨੂੰ ਛੋਟੇ ਛੋਟੇੇ। ਬੱਚੇ ਤਾਂ ਮੈਂ ਦੇਖਦੀ ਹਾਂ ਕਈ ਰੋਟੀ ਨੀ ਖਾਂਦੇ ਜੇ ਹੱਥ ਚ ਮੋਬਾਇਲ ਫੜ ਕੇ ਕੋਈ। ਓ ਜਾਂ ਗੇਮਸ ਖੇਡਦੇ ਹੋਏ ਖਾਂਦੇ ਨੇ। ਹੁਣ ਇਹ ਤਰੀਕਾ ਥੋੜ੍ਹੀ ਨਾ ਬੱਚੇ ਨੂੰ ਫਿਰ ਉਹ ਖਾਣਾ ਲੱਗਦਾ ਥੋੜ੍ਹੀ ਹੈ। ਉਹ ਤਾਂ ਖੇਡਣ ਲੱਗਾ ਹੋਇਆ ਦੈ ਧਿਆਨ ਹੈ ਹੀ ਨਹੀਂ ਡਾਇਟ ਵਾਲ।
ਸਹੀ ਗੱਲ ਹੈ। ਸਹੀ ਗੱਲ ਹੈ।
ਐਵੇਂ ਤੁਸੀਂ ਹੁਣ ਵੱਡਿਆਂ ਨੂੰ ਦੇਖਲੋ ਤੇ ਹੁਣ ਆਪਾਂ ਵੀ ਆਪਾਂ ਵੀ ਹੁਣ ਦੇਖਲਓ। ਕੰਮ ਅਹ ਕੰਮ ਕੁਮ ਛੱਡ ਕੇ ਕਈ ਵਾਰ ਬੈਠ ਜਾਂਦੇ ਆ ਜੀ। ਮੋਬਾਇਲ ਲੈ ਕੇ ਇੰਨਾ ਇੰਨਾ ਟਾਈਮ ਆਪਣਾ ਵੀ ਪਾਸ ਹੋ ਜਾਂਦਾ। ਆਪਣਾ ਵੀ।
ਸਹੀ ਗੱਲ।
ਹਮ।
ਗੱਲ ਕੀ ਪਰ ਇਹਨਾਂ ਨਾਲ ਹਨ ਨਾ ਦੇਖੋ ਨੁਕਸਾਨ ਚ ਇਹ ਵੀ ਆਇਆ ਹੁੰਦਾ ਹੈ। ਹੂਣ ਬੱਚੇ ਕਈ ਅੱਖਾਂ ਲਾ ਕੇ ਫੋਲ ਅੱਖਾਂ ਫੋਨ ਨੂੰ ਲਾ ਕੇ ਬੈਠੇ ਰਹਿੰਦੇ ਹੈਂ। ਉਹਨਾਂ ਦੀਆਂ ਅੱਖਾਂ ਕਿੰਨੀਆਂ ਖ਼ਰਾਬ ਹੁੰਦੀਆਂ। ਅੱਖਾਂ ਦੇ ਨਾਲ ਨਾਲ ਉਹਨਾਂ ਦਾ ਸਿਰ। ਸਰੀਰ ਵੀ ਖ਼ਰਾਬ ਹੁੰਦਾ ਜਾਂਦਾ ਸਿਹਤ ਇੰਨੀ ਬੁਰੀ ਹੁੰਦੀ ਕਿਉਂਕਿ ਉਹਦੇ ਤੇ ਗਲਤ ਅਸਰ ਪੈਂਦਾ ਰੋਟੀ ਖਾਧੀ ਲੱਗਦੀ ਨੀ। ਕਹਿੰਦੇ ਰੋਟੀ ਆਪਾਂ ਖਾਂਦੇ ਹਾਂ ਕਿਉਂਕਿ ਲੰਬੇ ਸਮੇਂ ਤੱਕ ਆਪਾਂ ਤੁਸੀਂ ਲੰਬੇ ਸਮੇਂ ਤੱਕ ਟਾਈਮ ਚਲਾਈ ਫੋਨ ਚਲਾਈ ਜਾਓਗੇ ਚਲਾਈ ਜਾਓਗੇ। ਤੁਹਾਡਾ ਉਹਨਾਂ ਤੇ ਗ਼ਲਤੀ ਅਸਰ ਹੋਣਾ ਹੈ ਤੁਹਾਡੇ ਚੀਜ਼ਾਂ ਤੇ ਸਰੀਰ
ਹਾਂਜੀ ਤੁਹਾਡਾ ਨਸ਼ਾਂ ਤੇ ਬੁਰਾ ਅਸਰ ਪੈਂਦਾ ਨਾ ਉਹਦਾ ਨ। ਜਿਹੜਾ ਬ੍ਰੇਨ ਹੈ ਤੁਹਾਡਾ, ਦਿਮਾਗ ਦੇ ਨਾਲ ਨਸਾਂ ਜੁੜੀਆਂ ਹੋਈਆਂ ਨੇ, ਉਹਦੇ ਤੇ ਪੂਰਾ ਅਸਰ ਪੈਂਦਾ ਹੈ। ਹਾਂ, ਅੱਖਾਂ ਦੇਖੋ ਕਿੰਨੀਆਂ ਕਮਜ਼ੋਰ ਨੇ ਛੋਟੇ-ਛੋਟੇ ਬੱਚਿਆਂ ਨੂੰ ਤਾਂ, ਛੋਟੇ-ਛੋਟੇ ਬੱਚਿਆਂ ਨੂੰ ਇੰਨੇ ਮ੍ਹੋਟੇ-ਮ੍ਹੋਟੇ ਚਸ਼ਮੇ ਲੱਗੇ ਹੋਏ ਨੇ।
ਬੜੇ, ਬੜੇ ਬੁਰੇ ਲੱਗਦੇ ਐ, ਸਹੀ ਗੱਲ, ਸਹੀ ਗੱਲ, ਦੁੱਖ ਹੁੰਦਾ ਉਹਨਾਂ ਨੂੰ ਵੇਖ ਉਹ, ਕਿਉਂਕਿ ਉਹਨਾਂ ਨੂੰ ਲੱਤ ਲੱਗ ਗਈ ਹੈ ਫੋਨਾ ਦੀ, ਜੇ ਫੋਨਾ ਨੂੰ ਰੁਕਾ ਆਪਾਂ ਆਪਾਂ ਰੋਕਦੇ ਆਂ, ਨਹੀਂ ਲੈ ਕਰਨਾ ਤੇ ਫਿਰ ਰੋਂਦੇ ਆ। ਰੋਲਾ ਪਾਂਦੇ, ਛੱਡਦੇ ਨੀ ਫਿਰ-ਫਿਰ
ਤੇ ਮ੍ਹੋਟਾ
ਰਾ ਜਦੋਂ ਘਰੋਂ ਨੀ, ਵੱਡੇ ਬੱਚੇ ਤਾਂ ਕੀ ਕਰਦੇ ਆ ਘਰੋਂ ਨਿਕਲ ਜਾਂਗੇ ਸਾਡਾ ਫੋਨ ਫੜਕੇ ਤਾਂ ਦੇਖੋ। ਏਦੋ ਹੋ ਜਾਂਦਾ। ਪਰ ਉਹ ਵੀ ਗ਼ਲਤ ਚੀਜ਼ ਐ ਨਾ, ਕਿੰਨਾ ਇਹ ਵੀ ਕੰਮ ਖ਼ਰਾਬ ਐ, ਆਪਣੇ ਲੀਏ, ਆਪਾਂ ਨੂੰ ਬੱਚਿਆਂ ਨੂੰ ਕਹਿੰਦੇ ਇੱਕ ਲਿਮਟ'ਚ ਸਿਖਾਣਾ ਵੀ ਚਾਹੀਦਾ ਕਿ ਨਹੀਂ, ਤੁਸੀਂ ਹੁਣ ਨਾ ਯੂਜ
ਨਹੀਂ ਦੇਖੋ ਜੀ, ਇਹ ਤਾਂ ਨਾ ਸਹੂਲੀਅਤ ਵਾਸਤੇ ਸੀ, ਤੁਹਾਨੂੰ ਮੈਂ ਜੇ ਸਹੀ ਗੱਲ ਦੱਸਾਂ ਮੇਰੀ ਗੱਲ ਸੁਣੋ ਤਾ, ਇਹ ਤਾਂ ਸਹੂਲੀਅਤ ਵਾਸਤੇ ਸੀ ਜਿਹਨੂੰ ਵਾਂ ਤਰ੍ਹਾਂ ਨਾਲ ਆਪਣੀ ਹੈਬਿਟ ਬਣਾਲੀ ਐ, ਆਪਣੀ ਜ਼ਰੂਰਤ ਹਦ ਤੋਂ ਜ਼ਿਆਦਾ ਬਣਾਲੀ ਏ। ਕਿ ਆਪਾਂ ਡਿਪੈਂਡੈਂਟ ਹੋਗਿਆ ਇਸ ਤੇ, ਇਸ ਤੋਂ ਬਿਨਾ ਉਹ ਹਿਸਾਬ ਹੋਗਿਆ ਆਪਣਾ ਗੁਜ਼ਾਰਾ ਨਹੀਂ ਹੈ।
ਸਹੀ ਗੱਲ ਐ, ਸਹੀ ਗੱਲ ਐ, ਉਹਨਾਂ ਤੇ ਤੁਹਾਨੂੰ ਪਤਾ ਸੋਸ਼ਲ ਮੀਡੀਆ ਕਿੰਨਾ ਚੱਲ ਰਿਹਾ, ਉਂਦੀ ਵਰਤੋਂ ਕਿੰਨੀ ਹੋ ਰਹੀ ਹੈ। ਉਹ ਜਿਹੜੀ, ਇੰਹਦੀ ਵਰਤੋਂ ਹੋ ਰਹੀ ਐ, ਉਹਦੇ ਨਾਲ ਹਰ ਬੰਦੇ ਨੇ ਇੱਕ ਇਹ ਹੈ ਕਿ ਮੇਰੀ ਰੀਲ ਚੱਲੇਗੀ, ਕਿ ਨਹੀਂ ਚੱਲੇਗੀ। ਉਹ ਤਣਾਅ ਤੇ ਚਿੰਤਾ'ਚ ਹੀ ਬੈਠੇ ਰਹਿੰਦੇ। ਕਿਉਂਕਿ, ਉਹਨਾਂ ਨੂੰ ਇੱਕ ਉਹ ਹੋ ਜਾਂਦਾ, ਮੇਰੇ ਤੇ ਵਿਊ ਮਿਲਣਗੇ, ਮੈਨੂੰ ਦੇਖੋ ਪੈਸੇ ਆਣਗੇ। ਮਿਹਨਤ ਮੇਰੀ ਕੀਤੀ, ਮੇਰੇ ਇੰਨੇ ਪੈਸੇ ਲੱਗੇ। ਮਤਲਬ ਬੇਕਾਰ ਤਾ ਨਹੀਂ ਗਏ, ਡਰ ਲੱਗਦਾ ਉਹਨਾਂ ਨੂੰ।
ਹਾਂਜੀ, ਬਿਲਕੁਲ ਜੀ।
ਜੇ ਤੁਸੀਂ ਮੋਬਾਇਲ ਦੀ, ਜ਼ਿਆਦਾ ਵਰਤ ਬਿਲਕੁਲ, ਪਹਿਲਾਂ ਲੋਕੀ ਕੀ ਕਰਦੇ ਸੀ, ਮ ਪਰ, ਇੱਕ ਪਹਿਲਾਂ ਮੋਬਾਇਲ ਥੋੜ੍ਹਾ ਹੁੰਦੇ ਸੀ। ਹੁਣ, ਪਹਿਲਾਂ ਸਾਰੇ ਇੱਕ ਟੀਵੀ ਹੁੰਦੇ, ਜ ਟੀਵੀ ਤੇ ਸਾਹਮਣੇ ਬੈਠ ਜਾਨਾ ਸਾਰੇ ਪਰਿਵਾਰ ਨੇ ਮਿਲਕੇ, ਜੇ ਕੋਈ ਨਾਟਕ ਆਣਾ ਤਾਂ ਵੇਖਣਾ, ਕੋਈ ਚਿੱਤਹਾਰ ਆਣਾ, ਤਾਂ ਵੇਖਣਾ। ਤੇ ਹੁਣ, ਹੁਣ ਅੱਜ ਦੇ ਟਾਈਮ'ਚ ਨਾ, ਇਹਨਾਂ ਕਰਕੇ ਨਾ, ਤੇ ਪਿਆਰ ਵੀ ਖ਼ਤਮ ਹੁੰਦਾ ਜਾ ਰਿਹਾ, ਪਰਿਵਾਰਕ
ਉਈ ਐ ਨਾ, ਪਹਿਲਾਂ ਇੱਕ ਪ੍ਰਾਈਮ ਟਾਈਮ ਜਿਹੜਾ ਪ੍ਰਾਈਮ ਮ ਕਹਿੰਦੇ ਹੁੰਦੇ ਸੀਗੇ ਨਾ, ਪ੍ਰਾਈਮ ਟੈਮ ਕਹਿੰਦੇ ਸੀ ਉਸਨੂੰ ਦੀਦੀ, ਤੇ ਉਹਦੇ ਵਿੱਚ ਸਾਰੇ ਪ ਤਾਂ ਅਸੀਂ ਸਾਡੇ ਫਾਦਰ ਵਗੈਰਾ ਬਾਹਰੋਂ ਆਏ ਨੇ, ਹੁਣ ਰੋਟੀ ਸਾਰੇ ਬੈਠਕੇ ਕੱ ਇੱਥੇ ਖਾਵਾਂਗੇ ਨਾਲ ਉਹ ਸਵੇਰੇ, ਟੀਵੀ'ਚ ਜੋ ਆ ਰਿਹਾ ਹੋਏ। ਨਿਊਜ ਹੈ, ਜੋ ਵੀ ਹੈ, ਸੀਰੀਅਲ ਹੈ ਉਸ ਵੇਲੇ ਬੈਠਕੇ ਦੇਖਦੇ ਹੁੰਦੇ ਸੀਗੇ। ਇਸੇ ਬਹਾਨੇ ਸਾਰੇ ਇਕੱਠੇ ਬੈਠਦੇ ਹੁੰਦੇ ਸੀ, ਹੁਣ ਤਾਂ ਸਾਰੇ ਆਪੋ ਆਪਣੇ ਮੋਬਾਇਲ ਲੈਕੇ ਅਪਣੀ-ਅਪਣੀ ਥਾਂ ਤੇ ਬੈਠੇ ਹੁੰਦੇ ਨੇ, ਹੁਣ ਉਹਨਾਂ ਨੂੰ ਪਸੰਦ ਹੀ ਨਹੀਂ ਇੱਕ ਜਗ੍ਹਾ ਤੇ ਬੈਠ ਕੇ ਰ੍ਹੋ ਰੋਟੀ ਖਾਣਾ ਬੱਚਿਆਂ ਨੂੰ।
ਸਹੀ ਗੱਲ, ਨਹੀਂ
ਅਸੀਂ ਬੋਰ ਹੋ ਜਾਂਨੇ ਆ, ਸਾਨੂੰ ਓ, ਸਾਨੂੰ ਅਪਣਾ ਤੁਸੀਂ ਪਣਾ ਦੇਖੋ ਅਸੀਂ ਆਪਣਾ ਦੇਖਾਂਗੇ ਬਸ ਉਹਨਾਂ ਨੂੰ ਇਹੀ ਆਂਦਾ ਹੈ ਤੁਸੀਂ ਕੁੱਝ ਕੇ ਜ਼ਿਆਦਾ ਬੋਲ ਵੀ ਨਹੀ ਸਕਦੇ
ਤੁਸੀਂ ਰਾਤੀ ਦੇਖ ਲੋ ਤੁਸੀਂ ਰਾਤ ਨੂੰ ਸੋ ਰਹੇ ਓ ਤੁਸੀਂ ਦਿਨ ਤੱਕ ਤੁਸੀਂ ਤੁਹਾਡੀ ਨੀਂਦ ਨਹੀ ਪੂਰੀ ਹੁੰਦੀ ਤੁਹਾਡੇ ਬੱਚੇ ਨੇ ਵਬਾਇਲ ਨ ਰੱਖਣਾ ਠੀਕ ਹੈ ਤੁਹਾਡੇ ਮ ਬੱਚੇ ਨੇ ਜਿੰਨੀ ਦੇਰ ਤੱਕ ਤੁਸੀਂ ਉਹ ਸਿਰਫ ਤੁਹਾਨੂੰ ਤੁਹਾਡੀ ਨੀਂਦ ਦਾ ਵੇਖਦੇ ਨੇ ਕਿ ਤੁਹਾਡੀ ਨੀਂਦ ਕਦੋਂ ਮੰਮੀ ਪਾਪਾ ਕਦੋਂ ਸੁਣਦੇ ਨੇ ਤੇ ਮੈਂ ਚਲਾ ਲਈ ਆਪਣਾ ਆਪ ਔਰ ਫੇਰ ਦੇਰ-ਦੇਰ ਰਾਤ ਤੱਕ ਉਹਨਾਂ ਨੇ ਜਾਗਨਾ ਫਿਰ ਸਵੇਰੇ ਲੇਟ ਉੱਠਣਾ ਉਸ ਵੀ ਖਰਾਬ ਹੋ ਗਿਆ ਪ ਬਹੁਤ ਜ਼ਿਆਦਾ ਬੱਚਿਆਂ ਦਾ ਪਰ ਇੱਕ ਟਾਈਮ ਹੁੰਦਾ ਸੀ ਆਪਾਂ ਆਪਾਂ ਕਿੰਨਾ ਮਨ ਮੈਂ ਇਹ ਨੀ ਕਹਿੰਦੀ ਆਪਾਂ ਕਈ ਵਾਰ ਵਿਹਲੇ ਬੈਠੇ ਮਨੋਰੰਜਨ ਵੀ ਕਰਦੇ ਆਂ ਐਹਨਾਂ ਚੀਜ਼ਾਂ ਤੇ ਉੱਥੋਂ ਗਾਣੇ ਗਾਣੇ ਸੁਣਦੇ ਆਂ ਕਦੀ ਕੁੱਛ ਸੁਣਦੇ ਅੱਛੇ ਅੱਛੇ ਰਾਗ ਸੁਣਦੇ ਕੋਈ ਕਵੀ ਦੇ ਕੋਈ ਕੁਛ ਸੁਣਦੇ ਆ ਵਧੀਆ ਲੱਗ ਤੇ ਕਈ ਚੀਜ਼ਾਂ ਬਹੁਤ ਕਈ ਕਈ ਆਪਾਂ ਹਾਂਜੀ ਬਿਲਕੁਲ ਬਿਲਕੁਲ ਬੜੇ ਕੰਮ ਆਂਦੀ ਆ ਰਸੋਈ ਦੇ ਵਿੱਚ ਖੇਡਾਂ ਵੇਖਦੇ ਆਂ ਆਪਾਂ ਕਿੰਨਾ ਅਨੰਦ ਵੀ ਲੈਦੇ ਹਾਂ ਕਈ ਚੀਜ਼ਾਂ ਦਾ ਇਹ ਨੀ ਕਹਿੰਦੇ ਕਿ ਹਰ ਚੀਜ਼ ਦਾ ਪਰ ਜੇ ਤੁਸੀਂ ਉਹਨੂੰ ਜੇ ਉਹਨੂੰ ਤੁਸੀਂ ਇਕ ਲਿਮਟ ਚ ਵਰਤੋਂਗੇ ਤ ਚੀਜ਼ ਦਾ ਫੈਦਾ ਵੀ ਹੈ ਨੁਕਸਾਨ ਹੋਣਾ ਹੀ ਨਹੀਂ ਫਿਰ ਨੁਕਸਾਨ ਹੋਣ ਈ ਨਾਂ ਦਓ ਕਿਉਂਕਿ ਐ ਤੁਸੀਂ ਇਹਦੇ ਨਾਲ ਤੁਸੀਂ ਔਨਲਾਈਨ ਚੀਜ਼ਾਂ ਵੀ ਮੰਗਵਾ ਰਹੇ ਹੋ ਮੋਬਾਈਲਾਂ ਠੀਕ ਹੈ ਨਾ ਕੋਈ ਵੀ ਚੀਜ਼ ਆਉਂਦੀ ਹੈ ਬਾਜ਼ਾਰ ਨਾਲੋਂ ਸਸਤੀ ਮਿਲ ਰਹੀ ਹੈ ਤੁ ਫਟਾਫਟ ਤੁਸੀਂ ਔਡਰ ਕੀਤਾ ਤੁਸੀਂ ਮੰਗਵਾ ਲਿਓ ਅੱਜ ਕੱਲ ਅੱਜ ਕੱਲ ਕਹਿ ਲੋ ਬੈਂ ਬੈਂਕਿੰਗ ਬੈਂਕ ਦੇ ਕੰਮ ਐ ਉਹ ਬੜੇ ਜਲਦੀ ਰਹਿੰਦੇ ਨੇ ਫੋਨ ਨਾ ਫੋਨ ਰਹੇ ਬੈਂਕ ਦੇ ਕ ਕੀ ਤਾਂ ਬੈਂਕ ਦੋ ਵਜੇ ਤੱਕ ਤੁਹਾਨੂੰ ਪਹਿਲਾਂ ਜੇ ਬੰਦਾ ਫ੍ਰਰੀ ਦੋ ਵਜੇ ਤੋਂ ਬਾਅਦ ਹੁੰਦਾ ਐ ਤੇ ਉਹ ਕਿੱਥੋਂ ਬੈਂਕ ਦਾ ਕੰਮ ਕਰ ਪਾਏਗਾ ਤੇ ਜਾ ਕੇ ਆਪਾਂ ਨੂੰ ਕਰਨਾ ਪੈਂਦਾ ਹੁੰਦਾ ਐ
ਹਾਂਜੀ ਨਹੀਂ ਫਿਰ ਹਾਂਜੀ ਤੇ ਹੋਰ ਸਹੀ ਕਹਿ ਰਹੇ ਹੋ ਤੁਸੀਂ ਦੀਦੀ
ਹਮ
ਇਹਦਾ ਫਾਇਦਾ ਤਾਂ ਬਹੁਤ ਐ ਪਰ ਉਹਹੀ ਮਿਸਯੂਜ਼ ਕਰਨਾ ਹੈ ਨਾ ਜਿਵੇਂ ਛੋਟੇ-ਛੋਟੇ ਬੱਚੇ ਕੁਛ ਵੀ ਯੂਜ਼ ਕਰ ਲੈਂਦੇ ਨੇ ਓ ਲੋ ਕਿਸ ਤਰੀਕੇ ਨਾਲ ਕਿਸੇ ਚੀਜ਼ ਨੂੰ ਕੰਟੈਂਟ ਨੂੰ ਦਿਖਾਇਆ ਗਿਆ ਹੈ ਉਹਨਾਂ ਨੂੰ ਥੋੜੀ ਸਮਝ ਆਂ ਉਹਨੂੰ ਮਿਸਯੂਜ ਕਰਦੇ ਨੇ ਆਪਣੇ ਤਰੀਕੇ ਨਾਲ ਸਮਝ ਕੇ ਤੇ ਗਲਤ ਤਰੀਕੇ ਨਾਲ ਵੀ ਉਹ ਆਪਣੇ ਅਹ ਜ਼ਿੰਦਗੀ ਚ ਅ ਅਪਨਾਣ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਬਹੁਤ ਹੈ ਕਿਉਂਕਿ ਸਾਨੂੰ ਤਾਂ ਪੇਰੈਂਟਸ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਬੱਚੇ ਦੇਖ ਹੀ ਕੀ ਰਹੇ ਨੇ ਠੀਕ ਹੈ ਨਾ ਘਰਦਿਆਂ ਨੂੰ ਤਾਂ ਕੁਛ ਆਈਡੀਆ ਨੀ ਹੁੰਦਾ ਨਾ ਹੁਣ ਪਹਿਲਾਂ ਟੀ ਵੀ ਤੇ ਕੁਛ ਦੇਖਦੇ ਸੀ ਤੇ ਆਈਡੀਆ ਹੁੰਦਾ ਸੀ ਕਿ ਇਹਨਾਂ ਨੇ ਦੇਖਿਆ ਤੇ ਸਮਝਾ ਦਿੰਦੇ ਸੀਗੇ ਬੇਟੇ ਇਹ ਅਸਲੀ ਲਾਈ ਚ ਨਹੀਂ ਹੁੰਦਾ ਇਹ ਸਭ ਇਹ ਬਨਾਵਟੀ ਐ ਤੇ ਹੁਣ ਤਾਂ ਸਮਝ ਹੀ ਨਹੀਂ ਆਉਂਦਾ ਦੇਖ ਕੇ ਕੀ ਰਹਿਣਾ ਤੇ ਉਹਨਾਂ ਨੂੰ ਸਮਝਾਈਏ ਕੀ
ਸਹੀ ਗੱਲ ਐ ਸਹੀ ਗੱਲ ਐ ਬਿਲਕੁਲ ਉਹੀ ਹੈ ਨਾ ਅੱਜ ਕੱਲ ਦਾ ਬ ਜਿੰਨਾ ਵੀ ਹੋ ਸਕਦਾ ਐ ਆਪਣੇ ਆਪ ਨੂੰ ਆਪਣੇ ਬੱਚਿਆਂ ਨੂੰ ਸਮਝਾਓ ਬ ਜਾਣਾ ਚਾਹੀਦਾ ਮਰੀਜ਼ਾਂ ਨੂੰ ਚਲੋ ਫਿਰ ਤੁਹਾਡੇ ਨਾਲ ਗੱਲ ਕਰ ਕੇ ਬੜਾ ਵਧੀਆ ਲੱਗਿਆ ਫਿਰ ਮਿਲ ਸਸ੍ਰੀ ਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ